ਹੈਲੋ।
ਹੈਲੋ।
ਸਤਿ ਸ਼੍ਰੀ ਅਕਾਲ ਜੀ। ਹੈਲੋ। ਹੈਲੋ। ਹੈਲੋ। ਹੈਲੋ। ਹੁੰ, ਹੁੰ। ਹੁੰ, ਹੁੰ, ਹੁੰ।
ਹੈਲੋ।
ਹੈਲੋ ਹਾਂਜੀ ਸਤਿ ਸ਼੍ਰੀ ਹੈਲੋ ਹਾਂਜੀ ਸਤਿ ਸ਼੍ਰੀ
ਸੱਸ ਸੱਸ ਸਤਿ ਸ੍ਰੀ ਅਕਾਲ ਜੀ।
ਹਾਂਜੀ ਹੋਰ ਸੁਣਾਓ ਠੀਕ ਠਾਕ ਹੋ।
ਮੈਂ ਠੀਕ ਠਾਕ ਵਧੀਆ, ਤੁਸੀਂ ਸੁਣਾਓ ਠੀਕ ਹੋ?
ਹਾਂਜੀ-ਹਾਂਜੀ, ਵਧੀਆ।
ਬੜੇ ਦਿਨਾਂ ਬਾਅਦ ਫੋਨ ਕੀਤਾ ਜੇ।
ਬਸ ਮੈਂ ਕਿਹਾ ਪੈਣ ਜੀ ਨੂੰ ਫੋਨ ਹੀ ਕਰ ਲਈਏ ਫ੍ਰੀ ਹੋਏ ਸੀ ਹੁਨੇ।
ਅੱਛਾ-ਅੱਛਾ, ਫ੍ਰੀ ਹੋ ਵੀ ਗਏ ਤੁਸੀਂ ਇੰਨੀ ਜਲਦੀ।
ਨਹੀਂ ਬਸ ਨਾਸ਼ਤੇ ਤੋਂ ਫਰੀ ਹੋਏ ਹਲੇ, ਦੁਪਹਿਰ ਤੋਂ ਫ੍ਰੀ ਨਹੀਂ ਹੋਏ।
ਅੱਛਾ-ਅੱਛਾ।
ਹਾਂਜੀ।
ਬਚ-ਬੱਚੇ ਛੁੱਟੀਆਂ ਪੈ ਗਈਆ?
ਹਾਂਜੀ, ਛੁੱਟੀਆਂ ਬੀਤ ਵੀ ਗਈਆਂ ਨੇ ਪੰਦਰਾਂ।
ਅੱਛਾ। ਚਲੋ ਵਈ ਐ। ਸਾਨੂੰ ਤੇ ਪਤਾ ਹੀ ਨੀ ਸਾਡੇ ਬੱਚੇ ਨੂੰ ਵੱਡੇ ਹੋ ਗਏ ਨੇ।
ਅੱਛਾ ਤੁਹਾਡੇ ਵੱਡੇ ਹੋਗੇ ਨੇ ਬੱਚੇ, ਕਿੰਨੇ ਸਾਲ ਦੇ ਨੇ, ਬੇਟਾ ਤੁਹਾਡਾ?
ਹਾਂਜੀ ਵੱਡਾ ਸਾਰਾ ਹੈ ਛੁੱਟੀਆਂ, ਪਤਾ ਕੀ ਟਿਊਸ਼ਨ ਵਗੈਰਾ ਜਾਂਦਾ ਨਾ ਤੇ ਸਾਨੂੰ ਪਤਾ ਹੀ ਨਹੀਂ ਕੋਲਜ 'ਚ ਹਾਂਜੀ।
ਹੋਰ ਸੁਣਾਓ ਭੈਣ ਜੀ।
ਬਸ ਵਧੀਆ, ਕੀ ਕਰਦੇ ਬੱਚੇ ਤੁਹਾਡੇ?
ਬੱਚੇ ਬਸ, ਟੀਵੀ ਦੇਖਦੇ ਪਏ ਨੇ।
ਅੱਛਾ।
ਹਾਂਜੀ ਟੀਵੀ ਛੱਡ ਦੇ ਨੇ ਫੂਨ, ਫੂਨ ਛੱਡ ਦੇ ਨੇ ਟੀਵੀ।
ਬਸ ਇਹੀ ਕੰਮ ਏ, ਛੁੱਟੀਆਂ 'ਚ ਹੋਈਆਂ ਬੱਚਿਆਂ ਨੇ ਹੋਰ ਕਰਨਾ ਕੀ ਏ।
ਨਹੀਂ ਸਹੀ ਗੱਲ ਬਿਲ ਬਿਲਕੁਲ ਸਹੀ ਗੱਲ। ਹਾਂਜੀ, ਹੋਰ ਹਾਂਜੀ-ਹਾਂਜੀ।
ਨਹੀਂ ਸਾਡੇ ਤੇ ਬੱਚੇ ਛੇਤੀ ਉੱਠ ਜਾਂਦੇ ਨੇ ਨਾ। ਮੇਰੀ, ਹਾਂਜੀ।
ਚਲੋ ਵਧੀਆ, ਸਾਡੇ ਨਾਲ ਤੇ ਦੱਸਦੇ ਕਹਿੰਦੇ ਸਾਡੇ ਬੱਚੇ ਤੇ ਏਡੀੇ-ਏਡੀੇ ਲੇਟ ਉੱਠਦੇ ਨੇ।
ਹਾਂਜੀ ਨਹੀਂ ਸਾਡੇ ਤੇ ਛੇਤੀ ਉੱਠ ਜਾਂਦੇ ਨੇ।
ਤੁਸੀਂ ਵੀ ਜਲਦੀ ਉੱਠਦੇ ਹੋਓਗੇ ਨਾ ਤਾਂ ਕਰਕੇ ਉੱਠਦੇ ਨੇ। ਅਹੀ ਨਾ ਦੇਖੋ ਬੱਚੇ ਆਪਣੇ ਮਾਂ-ਪਿਓ ਤੇ ਹੀ ਜਾਂਦੇ ਨੇ। ਬਿਲਕੁਲ ਸਹੀ ਗੱਲ ਐ।
ਹਾਂਜੀ। ਹਾਂਜੀ ਵਧੀਆ, ਹੋਰ, ਰੋਟੀ ਨਾਸ਼ਤਾ ਕਰ ਬੈਠੇ ਤੁਸੀਂ?
ਹਾਂਜੀ-ਹਾਂਜੀ ਨਾਸ਼ਤਾ ਕਰ ਲਿਆ।
ਹਾਂਜੀ, ਹੁਣ ਦੁਪਹਿਰ ਦੀ ਤਿਆਰੀ ਨੇ।
ਹਾਂ ਬਸ ਦੁਪਹਿਰ ਦੀ ਹਾਂ ਜੀ ਬਣਾਵਾਂਗੇ ਹੁਨੇ ਹਾਂਜੀ। ਦੁਪਹਿਰ ਦੇਖੋ ਹੁਣ ਕੀ ਕਹਿੰਦੇ ਨੇ ਰਾਜਮਾਂ ਚਾਵਲ ਕਹਿੰਦੇ ਪਏ ਸੀਗੇ।
ਹਾਂਜੀ।
ਤੇ, ਉਹੀ ਬਣਾਵਾਂਗੀ। ਤੇ ਉਹ ਛੋਟ ਅਪਣਾ ਓ ਤੇ ਬਾਕੀ ਕਹਿ ਰਹੇ ਨੇ ਆਲੂ ਆਲੇ ਪਰਾਂਠੇ ਬਣਾਓ।
ਹਾਂਜੀ ਇੰਨੀ ਗਰਮੀ 'ਚ ਆਲੂ ਆਲੇ ਪਰਾਂਠੇ।
ਆਹੋ ਬਸ ਬ ਉਹ ਖਾਂਦੇ ਨੇ। ਸ਼ੌਕੀਨ ਨਾ ਖਾਂਦੇ ਨੇ। ਹਾਂ ਦੇਖੋ ਸਭ ਦੀ ਤੁਹਾਨੂੰ ਪਤਾ, ਜਆਇੰਟ ਫੈਮਿਲੀ ਏ। ਵੱਡਾ ਪਰਿਵਾਰ ਏ। ਹਰ ਕਿਸੇ ਦੀ ਅਲੱਗ-ਅਲੱਗ ਜਿਮਾ ਹਾਂਜੀ ਅਸੀਂ ਇਕੱਠੇ ਰਹਿੰਨੇ ਆ।
ਹਾਂਜੀ। ਹਾਂਜੀ-ਹਾਂਜੀ ਚਲੋ ਵਧੀਆ, ਪਿਆਰ ਹੋਣਾ ਚਾਹੀਦਾ ਬਸ।
ਹਾਂਜੀ ਐ ਤੇ ਗੱਲ ਹੈ ਪਿਆਰ ਏ ਤੇ ਰਹਿ ਰਹੇ ਆ, ਨਾਲੇ ਵੱਡੇ ਵੀ ਚੰਗੇ ਨੇ ਸਾਡੇ ਬੜੇ। ਹਾਂ
ਹੋਰ, ਹੋਰ ਸੁਣਾਓ ਭੈਣ ਜੀ। ਹਾਂਜੀ। ਹਾਂਜੀ ਨਾਸ਼ਤਾ ਤੇ ਕਦੋਂ ਦਾ ਕਰ ਲਿਆ ਆ ਹੁਣ ਬਸ ਦੁਪਹਿਰ ਦੀ ਸੋਚ ਦੇ ਵੇ ਆ ਕੀ ਬਣਾਈਏ। ਬੱਚੇ ਮਾਂ ਰਾਜਮਾਂ ਕਹਿ ਰਹੇ ਨੇ ਉਹ ਬਣਾਓ।
ਅੱਛਾ।
ਪਰ ਹੁਣ ਟਾਈਮ ਜਿਆਦਾ ਹੋ ਗਿਆ ਹੋਇਆ ਵੇ।
ਹਾਂਜੀ ਟਾਈਮ ਕਿੰਨਾ ਹੋਇਆ ਹਲੇ
ਹਾਂਜੀ ਸਾਢੇ ਗਿਆਰਾਂ ਵੱਜ ਗਏ ਨੇ ਬ ਕਿਉਂਕਿ ਰੋਟੀ ਜਲਦੀ ਖਾ ਲਦੇ ਨੇ ਨਾ
ਮੈਨੂੰ ਵੀ ਪਾ ਟਾਈਮ ਦਾ ਪਤਾ ਹੀ ਨਹੀਂ ਲੱਗਿਆ ਅੱਜ
ਹਾਂਜੀ ਬਸ ਨਹੀਂ ਕਈ ਵਾਰੀ ਚੱਲਦਾ ਨਾ ਪਤ ਤਾ ਹਾਂਜੀ
ਤੇ ਉੱਠੇ ਲੇਟ ਨੇ
ਹਾਂਜੀ
ਹਾਂ
ਦੀਦੀ ਤੁਹਾਡੇ ਲੋਕਲ ਹੀ ਰਹਿੰਦੇ ਨੇ
ਨਹੀਂ ਦੀ ਤੇ ਬਾਹਰੋਂ ਆਏ ਦੇ ਨੇ
ਅੱਛ
ਹਾਂਜੀ ਦੀਦੀ ਹਾਂ ਹਾਂਜੀ ਉਹਨਾਂ ਦੀ ਬੇਟੀ ਵੀ ਆਈ ਦੀ ਨਾ ਇੱਧਰ ਤੇ ਉਹਨਾਂ ਨੂੰ ਮਿਲਣ ਆਏ ਦੇ ਸੀਗੇ
ਹਾਂਜੀ, ਹਾਂਜੀ
ਹਾਂਜੀ
ਉਹ ਫੇਰ ਤਾਂ ਤਿੰਨ-ਚਾਰ ਦਿਨ ਲਗਾਨ ਆਏ ਸੀ ਚਲੋ ਰਹਿ ਵੀ ਜਾਵਾਂਗੇ ਤੇ ਹਾਂ ਅਪਣੀ ਗੁੜੀਆਂ ਨੂੰ ਮਿਲ ਵੀ ਲੈਣਗੇ ਉਹ
ਹਾ ਹਾਂਜੀ
ਹਾਂਜੀ ਹੋਰ ਤੁਹਾਡਾ ਕੰਮ ਕਿਵੇਂ ਚ ਹਾਂਜੀ ਬੇਟੀ ਐਧਰ ਵੀ ਆਈ ਦੀ ਇਹਨਾਂ ਦੀ ਵਿਆਹੇ ਦੇ ਨੇ ਬੱਚੇ ਉਹਨਾਂ ਦੇ ਬੇਟਾ ਨੀ ਵਿਆਹੀਆਂ ਦਾ ਹਲੇ ਹਾਂ ਗੁਡੀਆਂ ਵਿਆਹ ਵਿਆਹੀ ਦੀ ਐ
ਹਾਂਜੀ ਚਲੋ ਵਧੀਆ ਸਭ
ਤੇ ਹੋਰ ਸੱਚ ਤੁਸੀਂ ਤੁਹਾਡਾ ਹੋਰ ਕੰਮ ਕੁੁੰਮ ਕਿਵੇਂ ਚੱਲ ਰਿਹਾ ਬੁਟੀਕ ਦਾ
ਹਾਂਜੀ ਵਧੀਆ ਚੱਲ ਰਿਹਾ
ਅੱਛਾ ਤੇ ਅਗਰ ਟੈਮ ਹੋਏਗਾ ਸੂਟ ਸੀਅ ਦੋਗੇ ਮੇਰੇ
ਹਾਂਜੀ ਸੂਟ ਮੁਸ਼ਕਿਲ ਈ ਐ ਕਿਉਂਕਿ ਮੈਂ ਨਾ ਆਪਣੇ ਘਰ ਜਾ ਰਹੀ ਆ ਉੱਥੇ ਪੰਜਾਬ ਜਾ ਰਹੀ ਆ ਨਾ
ਅੱਛਾ।
ਹਾਂਜੀ
ਓਹੋ, ਤੇ ਮੈਂ ਕਿਹਾ ਚਲੋ ਸਿਲਵਾ ਲਾਗੀ ਤੁਹਾਡੇ ਕੋਲ ਸੂਟ ਅੱਛਾ
ਨਹੀਂ ਕੋਈ ਨੀ ਮੰਮੀ ਸੀ ਦੇਣਗੇ ਮੰਮੀ ਵੀ ਸਾਡੇ ਸੀਦੇ ਨੇ ਬੜੇ ਸੋਹਣੇ ਸੀਂਦੇ ਨੇ ਕੱਪੜੇ।
ਅੱਛਾ! ਮੰਮੀ ਦਾ ਤੇ ਤੁਹਾਡੇ ਪਤਾ ਨੀ ਬਾਕੀ ਮੈਂ ਤੁਹਾਡਾ ਸੁਣਿਆ ਦਾ ਸੀਗਾ‌।
ਨਹੀਂ, ਮੈਂ ਤਾਂ ਓ ਖੈਰ ਘੱਟ ਹੀ ਸੀਨੀ ਆ ਮੰਮੀ ਸੀਂਦੇ ਨੇ। ਤੁਸੀਂ ਮੰਮੀ ਕੋਲ ਸਿਲਾ ਲੈਣਾ ਪਿੱਛੋਂ
ਹਾਂ, ਕੋਈ ਨੀ ਮੈਂ ਫੇਰ ਪਿੱਛੋਂ ਆਵਾਂਗੀ ਅਪਣਾ
ਹਾਂਜੀ।
ਫੇਰ ਅਪਣਾ ਦੇਖਾਂਗੀ ਕਿਸ ਹਾਂਜੀ ਹੋਰ, ਬੱ ਬੱਚਿਆਂ ਦੇ ਕੰਮ ਆਏ ਦੇ ਹੋਣਗੇ ਸਕੂਲ ਦੀ ਐਕਟੀਵਿਟੀਜ ਵਗੈਰਾ
ਕੰਮ ਵੀ, ਕੰਮ ਵੀ ਇੰਨੇ ਜ਼ਿਆਦਾ ਦਿੱਤੇ ਦੇ ਨੇ, ਮੈਡਮਾਂ ਨੇ ਬੋਤ ਕੰਮ ਦਿੱਤਾ ਦਾ ਵ, ਪ੍ਰੋਜੈਕਟ ਬਣਾਣੇ ਨੇ
ਹਾਂਜੀ, ਬੜਾ ਕੰਮ ਦਿੱਤਾ, ਤ ਓਹਨਾਂ ਨੇ ਬੋਤ ਜ਼ਾਦਾ
ਹਾਂਜੀ।
ਸਾਡੇ ਨਾਲ ਵਾਲੇ ਹੈਗੇ ਨਾ ਉਹ ਵੀ ਦੱਸਦੇ ਸੀ, ਕੈਂਦੇ ਸਾਡੇ ਬੱਚਿਆਂ ਦਾ ਏਨਾ ਕੰਮ ਆਏ ਦਾ ਮਤਲਬ ਟਿਊਸ਼ਨ ਵੀ, ਪੜ੍ਹਾਈ ਵੱਖਰੀ ਕਰ ਰਏ ਨੇ। ਮਾਵਾਂ ਐਕਟੀਵਿਟੀਜ਼ ਬਣਾ ਰਹੀਆਂ ਨੇ, ਏਨਾਂ ਦੀਆਂ।
ਹਾਂਜੀ- ਹਾਂਜੀ।
ਹਾਂ।
ਹੁ।
ਚਲੋ, ਦੇਖੋ ਵੀ ਓਹ ਦੇਖਦੇ ਹੋਣਗੇ, ਬੱਚੇ ਕਰਨਗੇ ਕੁਛ ਤੇ ਸਿੱਖਣਗੇ ਛੁੱਟੀਆਂ ਚ।
ਔਰ
ਤੇ ਭੈਣ ਜੀ, ਤੁਸੀਂ ਆਪਣਾ ਕੈਂਪ ਚ ਨੀ ਪਾਇਆ, ਸਮਰ ਕੈਂਪ ਚ, ਬੱਚਿਆਂ ਨੂੰ ਗੁਰਦੁਆਰੇ ਅੱਜ ਕੱਲ ਲੱਗਦੇ ਨੇ
ਨਈ-ਨਈ, ਮੈਂ ਨੀ ਭੈਣਜੀ ਪਾਇਆ, ਕਿਉਂਕਿ ਇਹਦੇ ਪਾਪਾ ਨਾ ਜਾਣ ਨੀ ਦਿੰਦੇ, ਏਹਨਾਂ ਨੂੰ ਕੱਲੇਆਂ ਕਿਤੇ ਤੇ
ਅੱਛਾ।
ਹਾਂ
ਨਈ- ਨਈ ਦੇਖੋ ਭੈਣ ਜੀ, ਗੁਰਦੁਆਰੇ ਤੇ ਕੋਈ ਓਹ ਨੀ ਹੈਗੀ ਗੱਲ
ਹਾਂ
ਅੱਜ- ਕੱਲ੍ਹ ਤੇ ਸਾਡੇ ਏਧਰ ਕਿੰਨੇ ਗੁਰਦੁਆਰੇ ਚ ਲੱਗੇ ਨੇ ਕੈਂਪ ਪੂਰੀ ਸੰਗਤ ਹੁੰਂਦੀ ਏ, ਬੀਬੀਆਂ ਹੁੰਦੀਆਂ ਨੇ ਨਾਲ
ਹਾਂਜੀ। ਨਹੀਂ, ਵੈਸੇ ਤਾਂ ਐਸੀ ਗੱਲ ਨਹੀਂ, ਹੈਗੀ ਮੇਰੀ ਛੋਟੇ ਬੇਟੇ ਤੇ ਬੜੇ ਵਧੀਆ ਬੋਲ ਲੈਂਦੀ ਹੈ, ਪਾਠ ਵੀ ਬੋਲ ਲੈਂਦੀ ਹੈ, ਸ਼ਬਦ ਵੀ ਬੋਲ ਲੈਂਦੀ ਹੈ, ਬੜੇ ਸੋਹਣੇ ਗੁਰਦੁਆਰੇ ਬੋਲ ਕੇ ਵੀ ਆਉਂਦੀ ਏ। ਉਹਨੂੰ ਸ਼ੌਕ ਹਾਂਜੀ। ਉਹਨੂੰ ਸ਼ੌਕ ਏ ਨਾ ਬੜਾ ਜ਼ਿਆਦਾ
ਅੱਜ- ਕੱਲ ਤੇ ਆਪਣਾ ਇਹੀਓ ਦਿਨਾਂ ਚ ਤਬਲਾ ਵੀ ਸਿਖਾਉਂਦੇ ਨੇ ਏ। ਗੁਰਦੁਆਰਿਆਂ ਚ ਤਬਲਾ, ਵਾਜਾ ਹੋ ਗਿਆ। ਸਾਡੇ ਇੱਥੇ ਕਿਉਂਕਿ, ਲੱਗੇ ਏ ਨਾ ਕੈਂਪ ਦੋ -ਤਿੰਨ ਗੁਰਦੁਆਰਿਆਂ ਚ ਲੱਗੇ ਨੇ।
ਹਾਂਜੀ, ਨਹੀਂ ਵਧੀਆ ਸਗੋਂ
ਸਾਡੇ ਇੱਥੇ ਸੰਤਪੁਰਾ ਗੁਰਦਆਰਾ ਏ
ਹਾਂ।
ਤੇ ਉੱਧਰ ਹਾਂਜੀ ਮੈਂ ਇੱਧਰ ਸਾਡੇ ਲੋਕ ਗਈ ਸੀ ਨਾ ਬੂੜੀਏ ਸਾਹਿਬ, ਤੇ ਉੱਧਰ ਤਾਂ
ਹਾਂਜੀ।
ਦੇ ਰਹੇ ਸੀ ਟੈਂਪਲੇਟ ਤਾਂ ਕਹਿ ਸੀ ਉਧਰ ਲਗਣਾ ਹੈ ਕੈਂਪ ਤੇ ਕਪੀਟੀਸ਼ਨ ਵੀ ਹੋਉਣਗੇ-
ਹਾਂਜੀ- ਹਾਂਜੀ। ਚਲੋ ਵਧੀਆ ਸਗੋ ਚੰਗੀ ਗੱਲ ਏ ਬੱਚੇ ਗੁਰੂ ਘਰ ਨਾਲ ਜੁੜਦੇ ਨੇ।
ਹਾਂਜੀ ਉਹ ਤੇ ਗੱਲ ਹੈਗੀ ਹੈ। ਤਾਂ ਹੀ ਮੇ ਇਮਤਿਹਾਨ ਹ ਕਿ ਕਿਉਕਿ ਤੁਹਾਡੇ ਉਧਰ ਵੀ ਗੁਰਦੁਆਰੇ ਨੇ ਉਧਰ ਵੀ ਹੋਣਗੇ। ਕੰਪੀਟੀਸ਼ਨ ਵੀ ਹੁੰਦੇ ਨੇ ਬੱਚਿਆਂ- ਤੇ ਮੈਡਲ ਵੀ ਮਿਲਦੇ ਨੇ ਫਿਰ ਬੱਚਿਆਂ ਨੂੰ। ਸਾਡੇ ਇਥੇ ਬੜੀਆਂ ਰੌਣਕਾ
ਹਾਂਜੀ ਬਸ ਇਹਦੇ ਪਾਪਾ ਨਾ ਇਕਲੇ ਭੇਜਦੇ ਨੀ ਇਹ ਇਹਨਾ ਨੂੰ ਨਾ
ਅਛਾ-ਅਛਾ ਕੋਈ
ਹਾਂਜੀ ਨਈ ਕੋਈ ਨੀ ਮੈ
ਹਾਂ ਪਾਨ ਬੱਚੇ ਕੁਛ ਨਾ ਸਿੱਖਣਗੇ ਈ ਘਰ ਬੈ ਕੇ ਬੱਚਿਆਂ ਨੇ ਦੇਖੋ ਮੋਬਾਇਲ
ਹਾਂਜੀ ਬਿਲਕੁਲ ਸਈ ਗੱਲ ਮੋਬਾਇਲ ਛੱਡਣਗੇ ਟੀ ਵੀ ਹਾਂਜੀ
ਓ ਫੇਰ ਫੋਨ ਟੀ ਵੀ ਛੱਡਣ ਏਨਾਂ ਨੂੰ ਭੁੱਖ ਲਗ ਜਾਦੀ ਬੱਚਿਆਂ ਨੇ ਏਕ ਏ ਬੜੀ ਆਦਤ ਜੇ
ਬੁਲ ਸਈ ਗੱਲ ਜੇ ਬਿਲਕੁਲ ਸੋ ਤੇ ਬਾਰ ਈ ਨੀ ਨਿਕਲਣ ਦੇਣਗੇ ਸਾਨੂੰ
ਓਈ ਚਲੋ ਬੱਚਾ ਥੋੜ੍ਹੀ ਦੇਰ ਤੋਂ ਐਕਟੀਵਿਟੀ ਕਰਦਾ ਬੱਚਾ ਬਾਰ ਜਾਦਾ ਬੱਚੇ ਨੂੰ
ਬਿਲਕੁਲ ਸਈ ਗੱਲ ਤੁਆਡੀ ਹਾਂਜੀ।
ਟੀ ਵੇਖ ਕੇ ਤੇ ਐਵੇ ਬੱਚੇ ਕੀ ਸਿੱਖਣਾ ਏਨਾਂ ਨੇ ਕੁਛ ਨੀ ਸਿੱਖਣਾ ਏਨਾਂ ਨੇ ਅੱਜ-ਕੱਲ ਏਵੀ ਏ ਨਾ ਐਕਟੀਵਿਟੀਜ ਵੀ ਫੋਨਾ ਤੇ ਆਂਦੀਆਂ ਨੇ
ਹਾਂਜੀ-ਹਾਂਜੀ ਬਿਲਕੁਲ ਸਈ ਗੱਲ ਸਾਰਾ ਕੁਝ ਈ ਫੋਨਾ ਤੇ ਹੋ ਗਿਆ
ਹਾਂ ਸਮਝ ਆਂਦੀ ਨੀ ਮਾਵਾਂ ਨੂੰ ਫੇਰ ਓ ਟੀ ਵੀ ਤੇ ਦੇਖਣਾ ਪੈ ਤੇ ਹੋਤੇ ਮੋਬਾਇਲ ਤੇ ਦੇਖਦੇ ਨੇ
ਹਾਂਜੀ।
ਬੱਚਿਆਂ ਨੂੰ ਫੜਾਓ ਬੱਚੇ ਦੋ ਮਿੰਟ ਫੋਨ ਲੈਣਗੇ ਐਕਟੀਵਿਟੀ ਦਾ ਭਾਨਾ ਲੈ ਕੇ ਫੇਰ ਆਪਣਾ ਕਾਰਟੂਨ ਵੇਖਣ ਲੱਗ ਜਾਣਗੇ
ਬਿਲਕੁਲ ਸਹੀ ਗੱਲ ਤੁਆਡੀ ਸਾਡੇ ਬੱਚੇ ਵੀ ਐਵੇ ਈ ਕਰਦੇ ਨੇ
ਹਾਂ ਸਾਡੇ ਭਾਬੀ ਦੇ ਬੱਚੇ ਨਾ ਓ ਛੋਟੇ-ਛੋਟੇ ਨਾ ਨਆਣੇ ਤੇ ਉਹ ਦੱਸਦੇ ਨੇ ਫੇਰ ਬੜੀ ਹੱਸੀ ਆਂਦੀ ਮੈ ਕੈਆ ਏਡਾ ਤੰਗ ਕਰਦੇ ਨੇ ਤੁਆਨੂੰ ਕੈਂਦੇ ਹੋਰ ਸਾਰਾ ਦਿਨ ਕੁਛ ਲਗੇ ਰੈਂਦੇ ਨੇ-
ਅੱਛਾ ਤੁਆਡੇ ਪੇਕੇ ਵਿਚ ਨੇ ਕੇ
ਹਾਂ ਲੋਕ ਹਾਂ ਨਈ ਲੋਕਲ ਈ ਮੇਰੇ ਪੇਕੇ ਤੇ ਫਿਰ ਮੈ-ਮੈ ਏਨਾ ਨੂੰ ਕੈਆ ਸੀ ਕਿ ਸਾਡੇ ਏਥੇ ਉਹ ਕੈਪ ਲਗੇਆ ਸਮਰ ਕੈਪ ਗੁਰਦੁਆਰੇ ਪੇਜਿਆ ਕਰੋ ਬੱਚਿਆਂ ਨੂੰ ਕਿ ਬੱਚੇ ਕੋਝ ਸੇਖ ਕੇ ਤੇ ਆਨ ਹਾਂਜੀ ਚਲੋ ਹਾਂ ਹਾਂਜੀ ਪੈਣ ਜੀ ਠੀਕ ਐ ਫੇਰ ਚੰਗਾ ਵੇਵਾਰ ਹਾਂਜੀ ਓਕੇ ਜੀ ਸਾਸ ਸ੍ਰੀ ਕਾਲ-
ਠੀਕ ਸਾਸ ਸ਼੍ਰੀ ਕਾਲ